ਹੈਲੋ, ਹੈਲੋ, ਹੈਲੋ, ਹੈਲੋ ਹਾਂਜੀ। ਭਾਜੀ ਕਿੱਦਾਂ? ਸਤਿ ਸ੍ਰੀ ਅਕਾਲ। ਭਾਜੀ ਹੋਰ ਠੀਕ ਹੋ।
ਹੋਰ ਕੀ ਕਰ
ਬਸ ਜੀ ਬੈਠੇ ਹੋ ਸੀ। ਤੁਸੀਂ ਦੱਸੋ? ਵਧੀਆ ਜੀ ਵਧੀਆ। ਵਧੀਆ ਹੋਰ ਠੀਕ ਹੋ। ਮੈਂ ਹੋਰ ਠੀਕ ਹੋ। ਹੈਲੋ,
ਦੱਸੋ।
ਔਰ ਘਰ ਸਭ ਠੀਕ।
ਬਸ ਜੀ, ਹਾਂਜੀ- ਹਾਂਜੀ।
ਹੋ ਸੌ
ਹਾਂਜੀ ਭਾ ਅਜੀ
ਹੋਰ ਕੀ ਕਰਦੇ ਸੀ। ਮਤਲਬ ਕੀ ਕਰਦੇ ਪਏ ਸੀ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ ਹੈਲੋ, ਹੈਲੋ, ਹੈਲੋ ਆਵਾਜ਼ ਆਹੀ ਹੈ ਭਾਜੀ ਮੇਰੀ।
ਹੈਲੋ,
ਰ ਰੋਟੀ ਖਾ ਲਈ ਤੁਸੀਂ?
ਹੈਲੋ, ਭਾਜੀ ਮੇਰੀ ਆਵਾਜ਼ ਆ ਰਹੀ ਹੈ। ਹੈਲੋ ਜੀ, ਅ ਨੈਕਟਰ ਨਿ ਕੀ ਹੋ ਰਿਹਾ ਯਾਰ। ਹੈਲੋ, ਹੈਲੋ,
ਹੈਲੋ,
ਹੈਲੋ, ਹਾਂਜੀ ਭਾਜੀ ਮੇਰੀ ਆਵਾਜ਼ ਆ ਰਹੀ ਹੈ। ਆ ਰਹੀ, ਮੇਰੀ ਆਵਾਜ਼ ਭਾਜੀ?
ਵਧੀਆ, ਵਧੀਆ- ਵਧੀਆ- ਵਧੀਆ ਜੀ, ਵਧੀਆ। ਹੋਰ, ਦੱਸੋ?
ਹੋਰ ਜੀ ਕੀ, ਕਰਦੇ ਪੇ, ਸੀ?
ਠੀਕੇ, ਠਗੇ
ਹਾਂਜੀ। ਕੀ ਕਹਿ ਰਹੇ ਹੋ?
ਬਾਹਰਲੇਟ ਪਾਉਂਦੇ ਤੁਸੀਂ ਦੱਸੋ
ਅੱਛਾ -ਅੱਛਾ ਲੇਟ ਹੋ ਜੀ, ਬਸ ਅਸੀਂ ਰੋਟੀ- ਰਟੀ ਖਾ ਲਿੱਤੀ। ਹੁਣ ਸੋ- ਸੋਵਾਂਗੇ ਅੱਧੇ ਘੰਟੇ 'ਚ। ਹੋਰ ਗੱਡੀ- ਗੁਡੀ ਚੱਲ ਰਹੀ ਵਧੀਆ। ਫੋਰ ਜੀ ਗੱਡੀ- ਗੁੱਡੀ ਚੱਲ ਰਹੀ ਵਧੀਆ। ਹੋਰ ਦੱਸੋ। ਹੈਲੋ ਜੀ, ਕਿੱਥੇ ਚਲੇ ਗਏ। ਆਵਾਜ਼ ਆ ਰਹੀ ਹੈ। ਹੈਲੋ, ਇਹ ਐਕਟਰ ਨੂੰ ਆ ਬੜੀ ਦਿੱਕਤ ਹੋਈ ਅਜ ਕੱਲ੍ਹ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ। ਆ, ਹੈਲੋ ਆ ਨੈਟਵਰਕ ਨੂੰ, ਯਾਰ ਪਤਾ ਨੀ ਕੀ ਦਿੱਕਤ ਹੋ ਰਹੀ ਹੈ, ਯਾਰ। ਹੈਲੋ ਜੀ। ਉਹਣਾ ਐਲੋ। ਹੈ
ਤੇ, ਉਹ
ਅ, ਐ, ਐਲੋ।
ਹਾਂਜੀ।
ਲੱਗਦਾ ਆਵਾਜ਼ ਇੰਨੀ ਆ ਰਹੀ ਹੈ, ਹੈਲੋ। ਹੈਂ ਆਵਾਜ਼ ਹੀ ਬੜੀ ਕੱਟ ਰਹੀ ਯਾਰ, ਪਤਾ ਨਹੀਂ ਕੀ ਦਿੱਕਤ ਆ ਰਹੀ ਹੈ, ਨੈਟਵਰਕ'ਚ
ਹਾਂ, ਉਹੀ ਤੇ, ਪਤਾ ਨੀ ਕੀ ਦਿੱਕਤ ਆ ਰਹੀ ਹੈ, ਨੈਟਵਰਕ ਇਸ਼ੂ ਲੱਗ ਰਿਹਾ।
ਅਰੇ ਬੜਾ ਜ਼ਿਆਦਾ ਹੋ ਰਿਹਾ ਅੱਜ ਤੇ, ਰੋਜ ਤੇ ਹੁੰਦਾ ਨੀ।
ਹਾਂ, ਉਹੀ ਤੇ, ਰੋਜ਼ ਨਹੀਂ ਹੁੰਦਾ, ਅੱਜ ਹੋ ਰਿਹਾ ਜ਼ਿਆਦਾ।
ਹੂੰ।
ਹਾਂ ਹੋਰ ਕੀ ਰੋੱਜੀ ਹੀ ਨਹੀਂ ਹੁੰਦਾ, ਅੱਜ ਹੀ ਹੋ ਰਿਹਾ, ਅੱਜ ਹੋ ਰਿਹਾ ਬਸ।
ਚਲੋ ਕੋਈ ਹੁੰਦਾ, ਕਦੀ-ਕਦੀ ਹੋਰ, ਦੱਸੋ?
ਕਦੀ-ਕਦੀ, ਬ ਭਾਜੀ ਪਤਾ ਕੀ ਕਦੀ-ਕਦੀ ਨੈੱਟ ਵੀ ਸਲੋਅ ਹੋ ਜਾਂਦਾ।
ਹਾਂ, ਬੰਦਾ ਸਲੋ ਆ ਫਿਰ ਨੈਟ ਤੇ, ਦੂਰੀ ਦੀ ਗੱਲ ਏ।
ਹਾਂ, ਉਹੀ ਤੇ, ਬੰਦੇ ਸਲੋ ਜਾਂਦੇ ਨੇ ਇੱਥੇ। ਸਾਡੇ ਬੰਦੇ ਤੇ ਜ਼ਿਆਦਾ ਹੀ, ਸਰੋਰ ਨੇ ਕੁੱਝ
ਅਐ ਤੇ, ਹੈਗਾ।
ਉਹਨਾਂ ਦੇ, ਉਹਨਾਂ ਦੇ ਨੈਟ ਵੀ ਸਲੋਅ ਨੇ, ਕੀ ਕਰੀਏ।
ਹ ਹੋਰ, ਦੱਸੋ? ਅ ਹੋਰ ਵਸਜੀ, ਚੱਲ ਰਿਹਾ ਕੰਮ ਦੱਬਕੇ। ਬਾਬੇ ਦੀ ਕਿਰਪਾ ਨਾਲ, ਬਾਬੇ ਦੀ ਕਿਰਪਾ ਆਪ, ਹਾਂਜੀ-ਹਾਂਜੀ, ਦਬਾ ਕੇ, ਕੰਮ ਚੱਲ ਰਿਹਾ ਪੂਰਾ।
ਚਾਹੀਦਾ।
ਹਾਂਜੀ!
ਕੰਮ ਦੱਬ ਕੇ, ਚੱਲਣਾ ਚਾਹੀਦਾ ਹੈ।
ਉਹ, ਉਹ ਤਾਂ ਹੈ ਜੀ, ਹੋਰ ਗੱਡੀ-ਗੁੱਡੀ ਚੱਲ ਰਹੀ ਵਧੀਆ ਫਿਰ, ਐਕਸੈਂਟ
ਰਾ ਜੀ, ਪੂਰੀ ਦਬਾ ਰਹੇ ਜੀ, ਕੋਈ ਹਾਂਜੀ ਵਧੀਆ- ਵਧੀਆ ਚੱਲ ਜ, ਪੂਰੀ ਦਬ ਰਿ ਗੱਡੀ'ਚ ਆਪਾਂ, ਲੈ ਰਹੇ ਹ ਬਸ ਮੋਜ
ਹਜੀ, ਹਾਰ ਹੈਲੋ।
ਹਾਂਜੀ।
ਮੈਨੂੰ ਗੱਲ ਦੱਸੋ ਜੀ? ਐਪਸੈਟ ਹੈਗੀ ਆ ਇੱਥੇ ਤੋਂ ਲੈਕੇ, ਉਹਨੂੰ ਚੰਡੀਗੜ੍ਹ ਲੈਕੇ ਜਾਓ। ਤੇ, ਉਹ ਕਿੰਨਾ ਕੁ ਤੇਲ, ਪੀ ਜੇਗੀ? ਐਕਸੈਂਟ, ਐਕਸੈਂਟ-ਐਕਸੈਂਟ ਜੇ, ਉਹਨੂੰ ਚੰਡੀਗੜ੍ਹ ਲੈ ਜੋ ਹੈਲੋ।
ਕਿੱਥੇ ਲੈਕੇ ਜਾਣੇ?
ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ
ਮੈਂ ਲੈ ਕੇ ਪੀਗੀ ਸੀ। ਪੰਦਰਾਂ ਸੌ ਰੁਪਏ ਦਾ ਯਾਰ ਪੰਦਰਾਂ ਇੱਕ ਸੌ ਰੁਪਏ ਦਾ,
ਅੱਛਿਆ ਜੀ, ਅੱਛਾ ਏਸੀ ਉਸੀ,
ਪੰਦਰਾ
ਅੱਛਾ, ਏਸੀ ਉੂਸੀ ਓਨ ਕੀਤਾ ਸੀ। ਹੈਲੋ, ਹੈਲੋ, ਹਾਂ ਮਹਾ ਏਸੀ, ਅੱਛਾ, ਅੱਛਾ ਕਿਆ ਫੇਰ ਹਾਂ ਇਹ ਤੇ ਹੈ, ਗੱਲ ਵੱਡੇ-ਵੱਡੇ ਬੰਦੇ ਕਿੱਥੇ ਬਨਾਸ਼ ਜਾਣਗੇ। ਹ
ਹਾਂ ਬਸ ਉਹੀ ਤੇ ਏਸੀ ਤੇ ਬਿਨਾਂ ਗੱਡੀ ਚੱਲਦੀ ਨੀ ਯਾਰ ਸਾਡੀ ਤੇ,
ਹੋਰ ਯਾਰ ਗਰਮੀ ਚ ਬੁਰਾ ਹਾਲ ਹੋ ਉਤੋਂ ਗਰਮੀ ਬੜੀ ਹੈ, ਯਾਰ ਅੱਜ-ਕੱਲ
ਅਰੇ ਬੜੀ ਗਰਮੀ ਭਾਜੀ, ਗਰਮੀ ਇੰਨੀ ਮੈਂ ਕਹਿ ਰਿਹਾ ਢੇਰ ਗਰਮੀ ਦਾ ਪੈ ਰਿਹਾ। ਮੀਂਹ ਬਰਸ ਨਹੀਂ ਦਿਆ ਯਾਰ
ਬਹੁਤ ਜਿਆਦਾ ਗਰਮੀ ਢੇਰ ਪੈ ਰਿਹਾ ਬਾਈ,
ਮੀਂਹ ਨਹੀਂ ਬਰਸ ਰਿਹਾ, ਯਾਰ ਮੀਂਹ ਬਰਸਦੇ ਫਿਰ ਗੱਲ ਵੀ ਹੋਜੇ।
ਹਾਂ ਅਤੇ ਜੇ ਮੀਂਹ ਬਰਸੇਗਾ, ਤਾਂ ਤਾਂ ਠੰਡ ਪਏਗੀ, ਜਿਹੜਾ ਮੌਨਸੂਸ ਸੀ ਔਰ ਉਹ ਚਲਾ ਉਹ ਚਲਾ ਗਿਆ ਹੁਣ ਉਹ ਜਿਹੜੀ ਉਹਦੀ ਡੇਟ ਸੀ, ਉਹ ਟਾਈਮ ਸੀ ਉਹ ਚਲਾ ਗਿਆ ਹੁਣ ਆ ਹੁਣ ਤੇ ਮੌਸਮ ਠੰਡਾ ਹੋ ਜਾਣਾ ਚਾਹੀਦਾ, ਅਸੀ ਨਾਲੇ ਉੱਤੋਂ ਹੋਰ ਗਰਮੀ
ਬ ਪਤਾ ਕੀ ਅਲੱਗ ਹੀ ਚੱਲ ਰਹੀਆਂ ਨੇ, ਹਰ ਚੀਜ਼ਾਂ ਟਾਈਮ ਤੋਂ ਹਰ ਚੀਜ਼ਾਂ ਟਾਈਮ ਤੋਂ ਬਾਕੀ ਚੱਲ ਰਹੀਆਂ, ਨੇ ਅੱਜ-ਕੱਲ
ਹਾਂ ਵ ਚੱਲ ਰਿਹਾ ਚਾਹੇ ਬੰਦਾ ਹੋਵੇ, ਕੋਈ ਚੀਜ਼ ਹੋਵੇ ਮੌਸਮ ਹੋਵੇ। ਗੱਡੀ ਹੋਵੇ, ਸਾਰੀ ਚੀਜ਼ਾਂ ਐਡਵਾਂਸ ਚੱਲ ਰਹੀਆਂ ਨੇ ਅੱਜ- ਕੱਲ੍ਹ ਇਹ ਲੋਕਾਂ ਨੇ ਆ ਮੈਂ ਤੁਹਾਨੂੰ ਦੱਸਦਾ ਹੈ, ਇਹ ਇਨਸਾਨ ਹਾਂ, ਹਨਾ ਦਿਨੇ ਦੇਖੋ ਜੀ। ਜਿਹੜੇ ਇਨ ਪੋਲਿਊਸ਼ਨ ਵਗੈਰਾ ਹੈਗਾ, ਨਾ ਇਹ ਇਨਸਾਨ ਨੇ ਕੀਤਾ ਉਹਦਾ ਸਾਈਡ ਇਫੈਕਟ ਹੈਗਾ। ਜਿਹੜਾ ਪੋਲਿਊਸ਼ਨ ਹੈ, ਨਾ ਉਹੀ ਕਰਦਾ ਇਨਵਾਇਰਮੈਂਟ ਨੂੰ ਗੰਦਾ ਤੇ ਤਾਂ ਹੀ ਕਰਕੇ ਹੋ ਰਿਹਾ ਜੋ ਵੀ ਹੋ ਰਿਹਾ। ਜਿਵੇਂ ਹੁਣ
ਤੇ ਨਾ,
ਹਾਂ, ਹਾਂ,
ਕਰਿਆ ਜਾਦਾ,
ਅੱਛਾ,
ਹਾਂ ਐਸ ਕਰਕੇ ਨਾ ਬਸ ਐਨਵਾਇਰਮੈਂਟ ਜ਼ਿਆਦਾ ਖ਼ਰਾਬ ਹੋ ਰਿਹਾ, ਸਾਡਾ ਯਾਰ ਕੁਛ ਤੇ ਕੁੜੀਆਂ, ਚਿੜੀਆਂ ਨੇ,
ਇਹ ਆ ਕੁਛ ਨਾ ਵੋਰ-ਵੋਰ ਚੱਲਦੀ ਹੈ, ਨਾ ਜਿਹੜੀ ਆਪਸ ਚ ਇਹ ਜਿਹੜੇ ਉਹ ਹੁੰਦੇ ਨਾ ਵੱਡੇ-ਵੱਡੇ ਤੋਪ ਮਸਾਲਾ ਮ ਮਸਲਾਂ ਮਸਾਈਲਾਂ ਵਗੈਰਾ ਇਹਨਾਂ ਨੀ ਕੀਤਾ ਬੁਰਾ ਹਾਲ। ਇਹਨਾਂ ਨੇ ਕੀਤੀ ਗਰਮੀ ਪੈਦਾ ਤਾਂ ਘਰ ਕੀ ਹੋ ਰਿਹਾ ਇੰਨੀ ਕਿ ਗਰਮੀ ਪੈ ਰਹੀ ਹੈ ਨਹੀਂ ਤਾਂ ਅੱਗੇ ਪਿੱਛੇ ਨ ਪੈਂਦੀ ਸੀ ਹੁੰਣ ਦੀ ਵਾਰੀ ਜ਼ਿਆਦਾ ਪੈ ਰਹੀ ਹੈ, ਗਰਮੀ ਬਰਦਾਸ਼ਤ ਹੀ ਨਹੀਂ ਹੁੰਦੀ ਯਾਰ ਆਹੋ ਉਹੀ ਤੇ ਬਾਰਾਂ ਬੂਰਾ ਚੱਲ ਰਹੀਆਂ।
ਕਨਾ ਚ ਗਰਮੀ ਆ ਗਰਮੀ
ਇਲਾ ਅ ਹਸ ਇਲਾ, ਬੰਬ ਹਾਂ ਉਹੀ-ਉਹੀ ਹੈ।
ਕਿਸ ਟਾਮ ਕਿ ਸੀਂ
ਹੂੰ,
ਬੀਰੋ ਕਿਤੇ ਗਿਆ ਸੀ, ਇੱਕ ਵਾਰ
ਹਾਂ ਤੇ ਉਹਦਾ ਵੀ ਤਾਂ ਸਾਈਡ ਇਫੈਕਟ ਹੈਗਾ
ਮਤਲਬ
ਹਾਂ ਉਹੀ ਹੈ ਨਾ ਛੇੜਛਾੜ ਨਹੀਂ ਕਰਨੀ ਚਾਹੀਦੀ ਪ੍ਰਾਕ੍ਰਤਿਕ ਦੀ ਚੀਜ਼ ਨਾਲ
ਉਥੇ ਵੀ ਭਾਜੀ ਦੇਖੋ ਮੰਨੋ ਤੇ ਸਡ ਇਫੈਕਟ ਹੈਗਾ ਨਾ ਵੀ ਹੈਗਾ